ਸਤਿ ਸ੍ਰੀ ਅਕਾਲ ਹੋਰ ਵਧੀਆ ਵਧੀਆ ਵਧੀਆ ਹ ਤੁਸੀਂ ਸੁਣੋ ਵਧੀਆ ਭੈਣ ਮੇਰੀ ਬੜੀ ਗਰਮੀ ਬੜੀ ਹੋ ਰਹੀ ਹੈ। ਬਹੁਤ ਪਰੇਸ਼ਾਨ ਹੋ ਗਿਆ।
ਹਾਂਜੀ ਹਾਂਜੀ ਗਰਮੀ
ਅੱਜ ਕੱਲ ਬੱਚੇ ਸਾਡੇ ਮੈਂ ਗਰਮੀਆਂ ਚ ਨਾ ਨਿੰਬੂ ਦਾ ਉਹ ਬਣਾ ਕੇ ਰੱਖੀ ਸੀ ਸ਼ਕੈਸ਼ ਬੱਚਿਆਂ ਨੇ ਪੀ-ਪੀ ਕੇ ਬੁਰਾ ਹਾਲ ਕੀਤਾ ਪਤਾ ਬਾਹਰੋਂ ਆਉਂਦੇ ਨੇ ਗਰਮੀ
ੀ ਹੈ ਬਣਾਉਣੀ ਚਾਹੀਦੀ ਅੱਜ ਕੱਲ ਤੇ ਪੀ ਅੱਛਾ ਪਹਿਲੇ ਮਤਲਬ ਉਹ ਕਿਸ ਤਰ੍ਹਾਂ ਤੁਸੀਂ ਬਣਾਈ।
ਮੈਂ ਨਿੰਬੂ ਨਾ ਥੋੜੇ ਸਸਤੇ ਸੀ ਉਦੋਂ ਸੱਠ ਰੁਪਏ ਅੱਸੀ ਰੁਪਏ ਕਿੱਲੋ ਲਿਆਈ ਸੀ।
ਹਾਂ ਅੱਛਾ-
ਉਹ ਮੈਂ ਲਿਆ ਕੇ ਧੋ ਧਾ ਕੇ ਸੋਹਣੀ ਤਰ੍ਹਾਂ ਫੇਰ ਉਹਨੂੰ ਇੱਕ ਗਲਾਸ ਵਿੱਚ ਜੂਸ ਕੱਢਿਆ।
ਅੱਛਾ ਸਾਰਿਆਂ ਉਨਾ ਦਾ ਰਸ ਕੱਢ ਲਿਆ। ਅੱਛਾ ਠੀਕ ਹੈ। ਹਾਂ ਰਸ ਕੱਢ ਕੇ ਪਹਿਲੇ ਗਲਾਸ ਚ ਚੀਨੀਪਾ ਕੇ ਥੋੜੀ ਜੀ ਫਿਰ ਰਸ ਕਢਿਆਕੋੜਾ ਨਹੀ ਹੁੰਦਾ। ਹਾਂਜੀ ਹਾਂਜੀ ਠੀਕ ਆਹ ਉਝ ਨਿੰਬੂ ਕੌੜਾ ਹੋ ਜਾਂਦਾ ਨਾ ਰਸ ਹਾਂ।
ਨਮਕ ਪਾ ਲਿਆ ਥੋੜਾ ਜਿਹਾ ਦੋ ਚਮਚ ਨਮਕ ਔਰ ਚਾਰ ਪੰਜ ਚਮਚ ਚੀਨੀ ਦੇ ਪਾ ਲਏ
ਹਜੀ ਹਾਂਜੀ ਹਾਂ ਠੀਕ ਅੱਛਾ- ਅੱਛਾ-
ਚੀਨੀ ਨੂੰ ਨਾ ਜਿਸ ਤਰ੍ਹਾਂ ਪੰਜ ਕਿਲੋ ਚੀਨੀ ਲਿੱਤੀ ਪੰਜ ਸੱਤਲਾ ਪੰਜ ਕਿਲੋ ਚੀਨੀ ਪੰਜ ਗਿਲਾਸ ਪਾਣੀ ਪਾ ਕੇ ਵੱਡੇ ਪਤੀਲੇ ਚ ਰੱਖ ਦਿੱਤਾ।
ਅੱਛਾ ਅੱਛਾ ਮਤਲਬ ਮਿੱਠਾ ਵੀ ਬਣਾ ਲਿਆ ਮ ਮਿੱਠਾ ਪਾਣੀ ਲਈ ਹਾਂਜੀ
ਠਾ ਬਣ ਗਿਆ ਨਾ ਇਹ ਸਾਰੇ ਜੂਸ ਕੱਢਦੀ ਗਈ ਉਹ ਠੰਢਾ ਹੋ ਗਿਆ ਹਾਂ ਫੇਰ ਇਹਦਾ ਰਸ ਕੱਢ ਲਿਆ ਨਿੰਬੂ ਦਾ ਅਸੀਂ ਨਿੰਬੂ ਦਾ ਰਸ ਕੱਢ ਕੇ ਫੇਰ ਮੈਂ ਉਹਦੇ ਚ ਉਹ ਮਿਲਾਉਂਦੀ ਗਈ ਛਾਣ ਕੇ। ਰਸ ਨੂੰ ਚਾਹ ਪੋਣੀ ਨਾਲ ਛਾਨ ਲਿਆ ਸਾਰਾ ਉਹਦਾ ਨਿਕਲ ਗਿਆ ਜੋ ਵੀ ਕਚਰਾ ਕੁਚਰਾ ਉਹ ਬੀਜ-ਬੂਜ ਪੈ ਜਾਂਦਾ ਵਿੱਚ ਹਾਂ ਉਹ ਸਾਰਾ ਕੱਢ ਕੇ ਤੇ ਉਹਦੇ ਚ ਮਿਕਸ ਕਰ ਲਿਆ ਕੜਛੀ ਨਾਲ।
ਅੱਛਾ-ਅੱਛਾ ਮਿੱਠੇ ਚ। ਅੱਛਾ ਠੀਕ ਆ ਠੀਕ ਆ ਹਾਂਜੀ-ਹਾਂਜੀ, ਹਾਂਜੀ-ਹਾਂਜੀ। ਅੱਛਾ-ਅੱਛਾ ਪਾ ਕੇ ਬਿਲਕੁਲ ਠੰਡਾ ਹੋ ਗਿਆ ਨੋਰਮਲ ਹੋ ਗਿਆ, ਅੱਛਾ ਕੱਚ ਦੀ ਸ਼ੀਸ਼ੀਆਂ ਭਰ ਕੇ
ਅ ਫਰਿਜ ਚ ਰੱਖ ਦਿੱਤੀਆਂ।
ਅੱਛਾ। ਅੱਛਾ ਠੀਕ ਐ। ਹਾਂ ਉਹ ਵੀ ਠੀਕ ਐ। ਹਾਂਜੀ-ਹਾਂਜੀ, ਹਾਂ ਦੋ ਚਾਰ ਚਮਚ ਰਸ ਪਾਇਆ ਹਾਂਜੀ ਪਾਣੀ ਦਾ ਗਿਲਾਸ ਪਾਓ ਹਾਂ ਉਹ ਵੀ ਠੀਕ ਐ। ਹਾਂਜੀ ਨਾਲੋ ਨਾਲ ਚੀਨੀ ਦੀ ਲੋੜ ਐ ਤੇ ਪਾ ਲਓ ਨਹੀ
ਉਤਨਾ ਪਾਲੋ ਜਿੰਨਾ ਤੁਸੀਂ ਘੋਲ ਕੇ ਪੀ ਲਓ।
ਹਾਂਜ ਹਾਂਜੀ ਆ ਵੀ ਠੀਕ ਐ, ਹਾਂਜੀ ਹਾਂ ਉਹ ਤੇ ਹਾਂ। ਹਾਂਜੀ। ਹਾਂਜੀ।
ਹਨਾ ਹੋਰ ਉਹ ਚੀਨੀ ਭਰ ਲਈ ਤੇ ਉਹਦੇ ਚ ਇੱਕ ਗਲਾਸ ਜੂਸ ਪਾ ਦਿੰਦੀ ਸੀ।
ਅੱਛਾ-ਅੱਛਾ, ਅੱਛਾ-ਅੱਛਾ।
ਥੱਲੇ ਚੀਨੀ ਰਹਿ ਜਾਂਦੀ ਉਸ ਲੇ ਉੱਤੇੇ ਸਾਰੀ ਘੁੱਲ ਜਾਂਦੀ ਸੀ ਚਾਸ਼ਨੀ ਬਣ ਜਾਂਦੀ ਸੀ ਉਹ ਵੀ ਧੁੱਪੇ ਰੱਖ ਦਿੱਤੀ ਬੋਤਲਾਂ ਫਿਰ ਇਹ ਹੁੰਦਾ ਸੀ। ਹਾਂ ਉਹ ਵੀ ਉਹ ਵੀ ਇਸ ਤਰ੍ਹਾਂ ਬਣਾਉਂਦੀ ਸੀ। ਹੁਣ ਕੀ ਮੈਂ ਕਿਸੇ ਨੇ ਦੱਸਿਆ ਮੈਨੂੰ ਤੁਸੀਂ ਇਸ ਤਰ੍ਹਾਂ ਕਰ ਹੁਣ ਮੈਂ ਚਾਸ਼ਨੀ ਬਣਾ ਕੇ ਜੋ ਉਹਦਾ ਰੱਸ ਕੱਢ ਲੈਨੀ ਆ। ਇਸ ਤਰ੍ਹਾਂ ਭਰ ਕੇ ਰੱਖ ਦਿੱਤਾ।
ਹਾਂਜੀ ਠੀਕ ਐ ਅੱਛਾ। ਚਲੋ ਵਧੀਆ ਇਹ ਗੱਲ ਹੈ ਠੀਕ ਵੇ ਨਿੰਬੂ ਪਾਣੀ ਬਣਾਉਣਾ ਸੀ ਤੇ ਥੋੜਾ ਟਾਈਮ ਵੀ ਲੱਗਦਾ ਹੈ ਥੋੜਾ ਹਮ ਹ ਹਾਂਜੀ ਹਾਂਜੀ। ਜੀ ਇੰਨੇ ਈ ਐ ਹਾਂ ਹਾਂ। ਹਾਂਜੀ ਹਾਂ ਬੜੇ ਰੱਖਣੇ ਪੈਂਦੇ ਫਰਿਜ ਚ ਵੀ ਬੜ ਤਰੀਕੇ ਨਾਲ। ਸੁੱਕ ਜਾਂਦੇ ਅੱਜ ਕੱਲ ਵੈਸੇ ਬੜੀ ਜਲਦੀ ਸੁ ਸੁੱਕਦੇ ਆ।
ਸੁੱਕ ਜਾਂਦੇ ਜਰਾ ਰਸ ਵੀ ਨਹੀਂ ਔਰ ਮੇਰਾ ਬੱਚਾ ਖੁਸ਼ ਕਹਿੰਦਾ ਮੰਮੀ ਇਹ ਬਹੁਤ ਵਧੀਆ ਕੀਤਾ ਤੁਸੀਂ ਜਿਹੜੇ ਕੱਢ ਕੇ
ਹਨਾ ਖੁਦ ਆਪ ਹੀ ਵੀ ਬੰਦੇ ਬਣਾ ਸਕਦੇ ਆ ਬੱਚੇ ਵੀ ਹਾਂ ਹਾਂਜੀ। ਹਾਂ ਅੱਜ ਕੱਲ੍ਹ ਕੋਲਡ ਡਰਿੰਕ ਬੜੇ ਅਵਾਇਡ ਕਰਦੇ ਪਏ, ਹਾਂ ਬੜੇ ਲੋਕ ਨੇ ਹਾਂ ਉਹ ਠੰਡ ਲੱਗਦਾ ਹਾਂਜੀ। ਹਾਂਜੀ ਹਾਂਜੀ। ਹਾਂ ਮੈਂ ਵੀ ਬਣਾਇਆ ਤੇ ਚਲੋ ਇੰਜ ਨਹੀਂ ਮੈਂ ਉਹ ਪੁਦੀਨੇ ਦਾ ਨਾਲ ਬਣਾਇਆ ਦਾ ਸੀ ਰਸ ਤੇ ਨਹੀਂ ਜਦੋਂ ਪੁਦੀਨ ਵਾਲੀ ਚਟਨੀ ਨਹੀਂ ਬਣਾ ਪੁਦੀਨਾ ਤੇ ਮੈਂ ਪਹਿਲਾਂ ਇਕੱਲਾ ਪੁਦੀਨਾ ਵਿੱਚ ਕਾਲੀ ਮਿਰਚ ਤੇ ਜੀਰਾ ਕਰ ਲੈ ਨਾ ਮਿਕਸ ਪਹਿਲਾਂ ਇਹਨਾਂ ਨੂੰ ਗ੍ਰਾਇੰਡ ਕਰ ਲੈਂਦੀ ਹਾ ਤਿੰਨਾਂ ਚੀਜ਼ਾਂ ਨੂੰ। ਚਟਨੀ ਬਣਾਉਣ ਤੇ ਸਾਰੀ ਪਹਿਲਾਂ ਨਾ ਤੇ ਫੇਰ ਮੈਂ ਥੋੜਾ ਨਾ ਇੱਕ ਡੱਬ ਵੀ ਜੇ ਪੇਸਟ ਕੱਢ ਲੈਂਦੀ ਹਾਂ ਪੁਦੀਨਾ, ਸੌਂਫ, ਕਾਲੀ ਮਿਰਚ, ਤੇ ਜੀਰਾ। ੲੈ ਚਾਰਾਂ ਨੂੰ ਗ੍ਰਾਇੰਡ ਕਰ ਕੇ ਨਾ ਮਤਲਬ ਡਬੀ ਚ ਰੱਖ ਲੈਂਦੀ ਹਾ ਮੈਂ। ਤੇ ਇਹ ਫੇਰ ਜਦੋਂ ਨਿੰਬੂ ਪਾਣੀ ਚ ਪਾਓ ਨਾ ਤੇ ਬਹੁਤ ਸਵਾਦ ਬਣਦਾ ਹੇ। ਨਿੰਬੂ ਪਾਣੀ ਬਣਾਉਣ ਲੱਗੇ ਥੋੜਾ ਹਾ ਥੋੜਾ ਚਮਚ ਇਹਦਾ ਪਾ ਲਿਆ ਚਮਚ ਦਾ ਚੌ ਉਹ ਬੜਾ ਬੜਾ ਸਵਾਦ ਬ ਬੱਚਿਆਂ ਨੂੰ ਵੀ ਮੇਰੇ ਬੜਾ ਸਵਾਦ ਲੱਗਦਾ, ਤੇ ਇਹਨਾਂ ਨੂੰ ਉਹਨਾਂ ਬੜੀ ਠੰਡਕ ਹਾਂ ਬਹੁਤ ਤੇ ਬੜਾ ਵਧੀਆ ਉਹ ਫਿਰ ਜੀ ਹਾਂ ਫਿਰ ਬਾਅਦ ਵਿੱਚ ਹੋ ਹਾਂਜੀ
ਦੇਖ
ਹਾਂ ਹਾਂਜੀ ਹਾਂਜੀ ਹਾਂ ਓਹੀ ਨਾ ਹੀ ਕੁਛ ਕਰਦਾ ਹਾਂਜੀ ਹਾਂ ਬਸ ਹਾਂ ਇਸ ਤਰ੍ਹਾਂ ਹੀ ਕਰਦੇ ਆ ਨਾ ਬੱਚੇ ਨਿੰਬੂ ਪਾਣੀ ਜਾਂ ਗੂੰਦ ਵਗੈਰਾ ਹਾ ਇਸ ਤਰ੍ਹਾਂ ਹੀ ਕਰਦੇ ਫਿਰ ਮੈਂ ਡੱਬੀ ਭਰ ਕੇ ਬਣਾ ਲੈਂਦੀ ਆ ਨਾ, ਚਟਨੀ ਬਣਾਉਣ ਤੋਂ ਪਹਿਲਾਂ? ਪੇਸਟ ਉਸ ਤਰ੍ਹਾਂ ਕੱਢ ਲੈਂਨੀ ਹਾਂ। ਫਿਰ ਬਾਅਦ ਚਟਨੀ ਬਣਾ ਲੈਂਨੀ ਹਾਂ ਜੜਾ ਬਾਕੀ ਹੁੰਦਾ ਉਹ ਸਭ ਕੁਛ ਪਾ ਕੇ-ਪਿਆਜ, ਹਰੀਆਂ ਮਿਰਚਾਂ ਜੋ ਸਭ ਕੁਛ ਪਾਲੋ ਹਾਂ, ਇਹ ਤੇ ਬੜਾ ਮੈਨੂੰ ਖੁਦ ਬੜਾ ਵਧੀਆ ਲੱਗਦਾ, ਜਿਵੇਂ ਕੋਈ ਰਾਇਤਾ ਵਗੈਰਾ ਵੀ ਪਾਉਣਾ ਹੋਏ ਨਾ। ਤਦ ਵੀ ਥੋੜਾ ਜਿਹਾ ਵਿੱਚੋ ਹੋ। ਕਿ ਉਹ ਪਾਲੋ ਵਿੱਚ। ਤੇ ਉਹ ਬਹੁਤ ਸਵਾਦ ਬਣਦਾ, ਫਿਰ ਠੰਡਕ ਵੀ ਬੜੀ ਏਨਾ ਨੂੰ ਵੀ ਬੜਾ ਪਸੰਦ ਆਇਆ, ਕਹਿੰਦੇ ਬੜੀ ਵਧੀਆ ਚੀਜ਼, ਇਨਾ ਬੜਾ ਪੁਦੀਨਾ ਹਾਂਜੀ, ਕਾਲੀ ਮਿਰਚ ਸੌਂਫ਼ ਜੀਰਾ, ਜੀਰਾ, ਕਿਉਂਕਿ ਮਿਰਚ ਹਰੀ ਮਿਰਚ ਵਿੱਚ ਨੀ ਨਾ ਪਾਉਂਦੇ, ਕਿਉਂਕਿ ਫਿਰ ਉਹ ਨਿੰਬੂ ਪਾਣੀ। ਹਰੀ ਮਿਰਚ ਫਿਰ ਬੱਚਿਆਂ ਨੂੰ ਨੀ ਨਾ, ਉਹ ਲੱਗੇਗੀ। ਹਾਂਜੀ, ਉਹ ਨੀ, ਬਸ ਇਹ ਖਾਲੀ। ਹਾਂ, ਤੇ ਚਾਹੇ ਦਹੀਂ ਚ ਪਾਓ, ਚਾਹੇ ਹਾਂ। ਹਾਂ, ਭੂਨ ਕੇ, ਭੂਨ ਕੇ ਮੈਂ ਭੁੰਨ ਕੇ ਰੱਖਿਆ ਜੀਰਾ, ਵੈਸੇ ਹਾਂਜੀ, ਬੜਾ ਵਧੀਆ ਲੱਗਦਾ। ਹਾਂ, ਬਾਕੀ ਨਿੰਬੂ ਪਾਣੀ ਜਿਸ ਤਰ੍ਹਾਂ ਮਰਜ਼ੀ, ਗੂੰਦ ਵਾਲਾ ਅੱਜਕਲ ਗੂੰਦ ਦਾ ਵੀ ਬੜਾ ਹੈਗਾ, ਗੂੰਦ ਵੀ ਬਣਾ ਕੇ ਰੱਖੀ ਦੀ ਏ। ਹਾਂਜੀ ਹਾਂ ਹਾਂਜੀ ਹਾਂਜੀ ਗੋਂਦ ਕਤਿਰੇ ਵਾਲਾ ਪੀ ਲੌ ਹਾਂ ਬੜਾ ਵਦੀਆਂ ਹਮ ਮੈਂ ਇਕ ਦਿਨ ਗੂੰਦ ਵਾਲਾ ਪੀਂਦੇ ਆ ਹੂੰਦ ਪਾ ਹਾਂਜੀ ਬਰਫ ਥੋੜਕੇ
ਔਰ ਉੱਤੋਂ ਨਿੰਬੂ ਦੇ ਦੋ ਕੜਛੀਆਂ ਭਰ ਕੇ ਰਸ ਪਾ ਦੇਣੀਆਂ।
ਹਾਂ, ਉਹ ਵੀ ਠੀਕ ਹੈ, ਹਾਂਜੀ ਆਜ ਕਲ ਚਾਹੀਦਾ ਚਲੋ ਬਣਾ ਵਿ ਚਾਹੀਦਾ ਹੈ, ਠੰਡਾ ਹੁੰਦਾ ਹੈ ਬੋਨਸ ਵਾਸਤੇ ਕੈਲਸ਼ੀਅਮ ਹੁਦਾ ਬੋਹੁਤ ਅਛਾ ਹਾਂਜੀ, ਹਾਂਜੀ। ਹਾਂ, ਮੈਨੂੰ ਵੀ ਬਸ ਉਹ ਚਟਨੀ ਦਾ। ਮੈਨੂੰ ਨਹੀਂ, ਉਹ ਤੇ ਬੜੀ ਵਧੀਆ ਜੋ ਮੈਨੂੰ ਤੇ ਆਪ ਬਹੁਤ ਪਸੰਦ ਏ। ਉਹ ਦਹੀਂ ਵਗੈਰਾ ਚ ਵੀ ਪਾਨ ਲਾਇ ਬੋਹੁਤ ਵਦੀਆ ਏ ਪਾਓ ਨਾ, ਜਦੋਂ ਉਹਦੇ ਵਿੱਚ ਵੀਚ ਪਾਓ ਤੇ ਬਹੁਤ ਸੁਵਾਦ ਆਂਦਾ ਉਹਦਾ ਵੀ। ਹਮ। ਬਹੁਤ ਵਧੀਆ ਲੱਗਦੀ ਆ ਮੈਨੂੰ, ਹਾਂ। ਪੇਟ ਲਈ ਵੀ ਅੱਛੀ ਚੀਜ਼ਾਂ ਨਾ ਹਾਂ, ਪੇਟ ਲਈ ਵੀ ਬੜੀ ਸਹੀ ਚੀਜ਼ਾਂ ਮਤਲਬ, ਫਰੈਸ਼ ਹੋ ਜਾਂਦਾ ਬੰਦਾ, ਮਤਲਬ। ਪੁਦੀਨਾ ਵੈਸੈ ਹੀ ਅਛਾ
ਹਾਜਮਾ ਹਾਜ਼ਮਾ ਹੁੰਦਾ ਨਾ ਪੁਦੀਨੇ ਨਾਲ ਤੇ ਹਾਜਮਾ ਅੱਛਾ ਹੋ ਜਾਂਦਾ
ਮਿਲਦੀ ਹੈ ਵਧੀਆ ੇ ਸਿਰ ਤੱਕ ਠੰਡਕ ਹਾਂਜੀ ਵਧੀਆ ਲਿਆਉ
ਹੋਰ ਉਹ ਪੁਦੀਨੇ ਦੇ ਦੋ ਚਮਚ ਉਹ ਪਾਓ
ਹਾਂਜੀ ਹਾਂ ਦੋ ਚਮਚ ਵੀ ਪਾਉਣ ਦੀ ਲੋੜ ਨੀ ਥੋੜ੍ਹਾ ਜਿਹਾ ਬਸ ਕਿਉਂਕਿ ਪੇਸਟ ਬਣੀ ਦੀ ਹੈ ਨਾ ਪੇਸਟ ਤੇ ਫਿਰ ਜ਼ਿਆਦਾ ਹੀ ਹੈ ਨਾ ਮੈਂ ਜਿਵੇਂ ਇੱਕ ਸਮਝੋ ਚਾਰ ਗਿਲਾਸ ਬਣਾਉਾਨਣੇ ਅਸੀਂ ਨਿੰਬੂ ਪਾਣੀ ਤੇ ਮੈਂ ਚਮਚ ਦਾ ਚੌਥਾ ਹਿੱਸਾ ਪਾਦੀ ਹਾਂ ਕਿਉਂਕਿ ਬੱਚੇ ਜਿਆਦਾਤਰ ਕਈ ਵਾਰੀ ਹਾਂਜੀ ਹਾਂਜੀ ਥੋੜ੍ਹਾ ਹੀ ਪਾਉਦੀ ਹਾਂ ਮੈਂ ਜ਼ਿਆਦਾ ਨਹੀਂ ਕਿਉਂਕਿ ਉਹ ਪੇਸਟ ਬਣੀਦੀ ਹੈ ਨਾ ਪੇਸਟ 'ਤੇ ਤਾਂ ਜ਼ਿਆਦਾ ਹੀ ਹੈ ਪੁਦੀਨਾ ਹੇ ਖਿਆਲ 'ਚ ਕਿੰਨਾ ਹੁੰਦਾ ਕੀ ਤੇ ਪੇਸਟ ਤੇ ਥੋੜੀ ਜਿਹੀ ਬਣ ਜਾਂਦੀ ਹੈ
ਨਹੀਂ ਹੁਣ ਉਹ ਬਣਾਓਗੇ ਪੁ ਪੁਦੀਨਾ ਇੱਕ ਗੱਡੀ ਪੁਦੀਨਾ ਲੈ ਲਓ ਔਰ ਕਿੰਨਾ ਉਹਦੇ ਚ ਪਾਈਏ ਸੌਂਪ ਕਾਲੀ ਮਿਰਚ
ਸੀ ਇੱਕ ਇੱਕ ਚਮਚ ਜ਼ਿਆਦਾ ਨਹੀਂ ਥੋੜ੍ਹੀ ਆਪਣੇ ਫਲੇਵਰ ਦੇ ਹਿਸਾਬ ਨਾਲ ਆਪਣੇ ਜਿਵੇਂ ਤੁਹਾਨੂੰ ਪਸੰਦ ਹੈ ਜਿਹੋ ਜਿਹਾ
ਇਹ ਹੈ ਕਿ ਬੰਦੀ ਬੜੀ ਅੱਛੀ ਗਰਮੀਆਂ ਵਾਲ ਬੜੀ ਵਧੀਆ ਚੀਜ਼ ਲੱਗੀ
ਇਹ ਤੇ ਬਹੁਤ ਅੱਛੀ ਹੈ ਯਾਰ ਤੁਹਾਡੀ ਤਾਂ ਬਹੁਤ ਵਧੀਆ ਮੈਂ ਵੀ ਇਸ ਤਰ੍ਹਾਂ ਹੀ ਬਣਾ ਕੇ ਰੱਖਾਂਗੀ ਹੋਰ
ਦੀ ਉਸ ਵੇਲੇ ਥੋੜ੍ਹਾ ਹੋ ਜਾਂਦਾ ਵੇਲੇ ਚੀਜ਼ ਵੀ ਕੋਈ ਹੁੰਦੀ ਪੁਦੀਨਾ ਵੀ ਹਰ ਟਾਈਮ ਤੇ ਨਹੀਂ ਚਲੋਦਾ ਘਰ ਇਕੱਠਾ ਹੀ ਫੇਰ ਜਦੋਂ ਲਿਆਓ ਫਿਰ ਹੁਣ ਥੋੜਾ ਸਕਾ ਵੀ ਲਿਆ ਮੈਂ ਉਹਓਦਾ ਪਾਊਡਰ ਬਣਾ ਲਿਆ ਦਾ ਹਮ ਸੁੱਕ ਗਿਆ ਹਾਂਜੀ ਸੁ ਕੇ ਫਿਰ ਅੱਗੋਂ ਕੰਮ ਆਏਗਾ ਨਾ ਫਿਰ ਜਦੋਂ ਖਤਮ ਹੋ ਜਾਵੇਗਾ ਕਿਉਂਕਿ ਗਰਮੀਆਂ 'ਚ ਹੀ ਜ਼ਿਆਦਾ ਹੁੰਦਾ ਹੈ ਅੱਗੋਂ ਫਿਰ ਇਹਨੇ ਖਤਮ ਹੋ ਸਕਾ ਕੇ ਵੀ ਥੋੜਾ ਪਾਊਡਰ ਬਣਾ ਕੇ ਰੱਖ ਲਿਆ ਅੱਛਾ ਲੱਗਦਾ ਅੱਛਾ ਚਲੋ ਵਧੀਆ ਹਾਂਜੀ ਹਾਂਜੀ
ਨਿੰਬੂ ਦਾ ਦੱਸ ਦਿਤਾ, ਤੁਸੀਂ ਵੀ ਉਹ ਬਣਾ ਕੇ ਦੇਖਣਾ ਬਹੁਤ ਵਧੀਆ ਬਣੇਗਾ। ਬਿਲਕੁਲ
ਹਾਂ ਕਿਉਂਕਿ ਉਸ ਟਾਈਮ ਥੋੜ੍ਹਾ ਟਾਈਮ ਲੱਗ ਜਾਂਦਾ ਨਿੰਬੂ ਪਾਣੀ ਬਣਾਉਂਦਿਆਂ ਹਾਂਜੀ ਹਾਂ ਫਿਰ ਬੰਦਾ ਕੋਈ ਆਏ ਤਾਂ ਦਬਾ ਦਬ ਬਣਾ ਤੇ ਅੱਗੇ ਆ ਜਾਂਦਾ, ਹਾਂ। ਹਾਂਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।